ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਕਰ ਰਏ।
ਕੁਛ ਨੀ ਸਾਡੇ ਓ ਪੁੰਨਿਆ ਦਾ ਲਾਉਂਦੇ ਲੰਗਰ ਉੱਥੇ ਗਏ ਸੀ ਸਵੇਰ ਦੇ ਉਹੀ ਸੇਵਾ ਸੂਵਾ ਕਰਦੇ ਰਏ ਉਥੇ ਹੁਣੇ ਆਏ ਸੀ ਤੇ ਮੈਂ ਕਿਆ ਚੱਲ ਕਾਲ ਕਰ ਲਈਏ।
ਅੱਛਾ-ਅੱਛਾ ਹਾਂਜੀ ਵਧੀਆ ਤੇ ਹੂੰ।
ਉੱਥੇ ਮੇਰੇ ਭਰਜਾਈ ਵੀ ਆ ਗਏ।
ਅੱਛਾ ਆ ਗਏ ਆ ਛੋਟੇ ਵਾਲੇ ਵੱਡੇ ਵਾਲੇ
ਨਈ ਵਿੱਚਕਾਰ ਲਏ।
ਅੱਛਾ ਵਿਚਕਾਰ ਵਾਲੇ
ਓ ਤੇ ਉਹਨਾਂ ਦੀ ਬੇਟੀ ਓ ਵੀ ਪਹੁੰਚ ਕੇ ਉੱਥੇ ਹੀ ਕੈਂਦੇ ਅਸੀਂ ਵੇਖਣਾ ਜਿਸ ਤਰਾਂ ਪ੍ਰੋਗਰਾਮ ਕਰਦੇ ਤੁਸੀਂ ਘੁੰਮਿਆ ਵੇਖ ਕੇ ਖੁਸ਼ ਹੋਏ। ਨਈ ਦੇਖਿਆ ਕਦੀ ਉਸ ਟੈਮ ਆਏ ਨੀ ਨਾ।
ਅੱਛਾ-ਅੱਛਾ
ਵਧੀਆ ਕੈਂਦੇ ਸਾਰੇ ਕੱਠੇ ਰਏ ਓ ਵੀ ਆ ਗਈ।
ਅੱਛਾ ਆਗੀ ਓ ਵੀ ਚਲੋ ਵਧੀਆ ਤੇ ਨਾਨੀ ਜੀ ਚਲੇ ਗਏ ਫਿਰ
ਹਾਂ।
ਅੱਛਾ ਠੀਕ ਤੇ
ਠੀਕ
ਮੈਂ ਵੀ ਮੈਂ ਵੀ ਸੂਟ ਸੀਣ ਡੀ ਹੀ ਇੰਨੇ ਦਿਨਦਾ ਉੱਤੇ ਦਾ ਚੱਗਾ ਕੱਟਿਆ ਹੋਇਆ ਹੀ। ਤੇ ਉਹੀ ਹੁਣ ਕੱਲ ਮਿੱਸੀ ਰੋਟੀ ਦਾ ਲੰਗਰ ਆ ਤੇ ਉਹੀ ਮੈਂ ਕਿਆ ਸੀ ਲਵਾਂ ਫਿਰ ਕੱਲ ਪਾਉਣਾ ਤੇ ਫੇਰ ਕੁਛ ਨੀ ਰੈਂਣਾ ਤੇ ਓ ਤਬੀਅਤ ਠੀਕ ਨੀ ਲੱਗਣ ਫਿਰ ਵੀ ਬਹਿਗੀ ਸੀਣ ਵਾਸਤੇ
ਲੈ ਰੈਂਣ ਦੇਣਾ ਇੰਨੇ ਤੇ ਕੱਪੜੇ ਹੈਗੇ ਤੇ ਪਾ ਲੈਣਾ
ਨਈ ਹਨ ਨਾ ਕੋਈ ਕੋਟਨ ਦਾ ਪਾਉਣ ਵਾਸਤੇ ਅ ਕੋਟਨ ਦਾ ਮਿਲਿਆ ਸੀ ਥੋੜਾ ਜ ਓ ਮੇਰੇ ਤੇ ਹੂੰ ਤਾਇਆ ਜੀ ਪੂਰੇ ਹੋ ਗਏ ਤੇ ਉੱਥੋਂ ਮਿਲਿਆ ਹੀ ਤੇ ਕੈਂਦੇ ਨਾ ਸੀ ਕੇ ਪਾਉਣਾ ਹੁੰਦਾ ਉਹਨੂੰ
ਹਾਂ ਮੈਨੂੰ ਚੇਤਾ ਹੀ ਨਈ ਲੈ ਆ ਮੈਂ ਵੀ ਸਗੋਂ ਲੈ ਜਾਂਦੀ ਤੇ ਕਟਵਾ ਮਿਲਣ ਆਏਗੀ ਨਈ ਮੈਂ ਸਵਾ ਈ ਲੈਂਦੀ ਹਾਂ। ਹੈਲੋ ਹੈਲੋ ਹੈਲੋ ਹੈਲੋ ਹੈਲੋ ਕੀ ਹੋ ਗਿਆ।
ਹੂੰ, ਹੈਲੋ। ਆ ਰਹੀ ਆ, ਹਾਂਜੀ-ਹਾਂਜੀ। ਓਸਾਡੀ, ਓ ਸਾਡੀ ਲਾਈਟ ਗੋਲ ਆਵਾਜ਼ ਤਾਂ ਕਟ ਗਈ, ਲਾਈਟ ਗੋਲ ਹੋ ਗਈ ਸਾਡੀ।
ਅੱਛਾ, ਆ ਗਈ ਫੇਰ।
ਨਈ-ਨਈ ਨੈਟ ਚਾਲੂ
ਅੱਛਾ, ਹੈਗਾ ਏ ਹੈਗਾ ਸੀ।
ਹਾਂ-ਹਾਂ ਓਦੇ ਹੈਗਾ ਰੀਚਾਰਜ ਹਾਂ ਤਾਂ ਕਰਕੇ ਹੂੰ, ਐਵੇਂ ਕੱਟ ਕੇ ਰੱਖ ਦਿਦੇ ਆ ਲਾਈਟ। ਵਾਲੇ ਚੈਨੀ ਹੁੰਦਾ ਰੋਜ਼ਦਾ ਹੀ ਆ
ਹਾ।
ਕੱਟ ਦਿੰਦੇ।
ਸਾਡੇ ਵੀ ਅਸੀਂ ਜਦੋਂ ਗਏ ਹਾਂ ਉੱਥੇ ਤਾਂ ਏਨੀ ਗਰਮੀ ਕਿਤੇ ਬੁਰਾ ਹਾਲ
ਓਦਾ ਚੁੱਲ੍ਹਾ ਮਤਲਬ ਜੇਹੜਾ ਸੀ ਬਾਰ ਬਣਾਇਆ। ਬਰਾਂਡੇ ਤੋਂ ਬਾਰ ਕੀਤਾ ਕਿ ਕੀਮਤ ਹਬ ਤਾ ਵੀ ਏਨੀ ਗਰਮੀ ਕਿਤੇ ਬੁਰਾ ਹੀ ਹਾਲ।
ਹਾਂਜੀ, ਨਾ ਗਿਰਾ ਥੱਲੇ ਕੀੜੀਆਂ ਔਣੀਆਂ ਵਾ।
ਤੇ ਰੱਬਾ ਹਵਾ ਚ
ਤੇ ਫੈਰ ਚੰਗੀ ਹਵਾ ਚੱਲ ਵਧੀਆ ਫੇਰ ਪੱਕ ਗਿਆ ਲੰਗਰ। ਪਕਾਈ ਗਏ ਲੋ ਤੇ।
ਅੱਛਾ-ਅੱਛਾ, ਹਾਂਜੀ ਵਧੀਆ ਤੇ।
ਕਿਆ ਮੈਨੂੰ ਚੇਤਾ ਹੀ ਨੀ ਕਿ ਸਵਾਣਾ ਆ ਕਰਕੇ ਪਾਉਣਾ ਸੀ।
ਸੁਆ ਲੈਦੇ ਨਾ ਮੇਲਾ ਔਣ ਡਿਆ ਸਾਡੇ ਵੀ ਪਾਇਆ ਜਾਊਗਾ।
ਕਿਉ ਕੀ
ਪਤਲਾ ਜਾ ਹਵਾ ਖਾ।
ਹਾਂ।
ਹਾਂਜੀ, ਅੱਛਾ ਕਿੰਨੀ ਤਰੀਕ ਕੈ ਰਹੇ ਓ?
ਮੈਂ ਕਿਆ, ਸਾਡੇ ਈ ਤਿੰਨ ਤਰੀਕ ਸ਼ੈਦ ਮੇਲਾ
ਕੱਪੜੇ ਦਾ ਹਾਂਜੀ, ਅੱਛਾ। ਹੂੰ-ਹੂੰ, ਅੱਛਾ ਤੇਨ ਤਰੀਕ ਏ, ਤਿੰਨ ਜੁਲਾਈ ਨੂੰ
ਹਾਂ, ਤਿੰਨ ਜੁਲਾਈ
ਬਾਰ ਨੀ ਜਾਣਾ ਓਏ। ਬੱਤੀ ਆਗੀ ਐ, ਚਲੋ ਅੰਦਰ ਬੱਚੋ, ਅੰਦਰ ਚਲੋ। ਬੱਤੀ ਆਗੀ, ਅੱਛਾ, ਹਾਂ ਬਸ ਲਾਈਨਾਂ ਚਾਲੂ, ਮੇਲੇ, ਮੁੂੱਲੇ
ਹਾਂ, ਸਾਰੇ ਮੇਲੇ ਗਰਮੀਆਂ ਚ ਔਂਦੇ।
ਜਦੋਂ ਆਈ ਨੀ ਸੀ ਓਥੇ
ਹੂੰ।
ਕਪੜਾ ਸੀਨ ਦੇ ਕਾਲਾ ਕੇ ਲਾਲ। ਕਾਲਾ ਕੇ ਲਾਲ ਸੀ ਪੰਡਿਆ ਸੂਟ। ਹੈਲੋ,